ਹੈਲੋ
ਹੈਲੋ ਸਤਿ ਸ਼੍ਰੀ ਅਕਾਲ।
ਹੈਲੋ ਸਤਿ ਸ਼੍ਰੀ ਅਕਾਲ ਜੀ।
ਹੈਲੋ ਵਧੀਆ ਓ।
ਅੱਛਾ ਚਲੋ ਠੀਕ ਹੋ।
ਹਾਂਜੀ ਠੀਕ ਤੁਸੀਂ ਦੱਸੋ ਤੁਸੀਂ ਠੀਕ ਹੋ।
ਹਾਂਜੀ-ਹਾਂਜੀ ਠੀਕ ਹੋਰ ਕੀ ਕਰਦੇ।
ਬਸ ਕੁਛ ਨਈ ਬਸ ਲੰਚ ਕੀਤਾ ਸੀ ਹੁਣੇ ਹੋਰ ਦੱਸੋ ਤੁਹਾਡੇ ਘਰ ਸਭ ਠੀਕ।
ਹਾਂਜੀ ਸਭ ਠੀਕ ਗਰਮੀ ਨੇ ਤਾਂ ਪੂਰੇ ਵੱਟ ਕੱਟੇ ਹੋਏ ਨੇ ਨਾ।
ਹਾਂਜੀ ਬਹੁਤ ਜਾਦਾ ਗਰਮੀ ਏ ਸਾਡੇ ਉੱਥੇ ਤੇ
ਬੋ ਜਾਦਾ ਗਰਮੀ ਬੋ ਜਾਦਾ ਪਰੇਸ਼ਾਨ ਹੋ ਜਾਂ ਣੇ ਆ ਗਰਮੀ ਨਾਲ
ਹਾਂ ਓਹੀ ਕਮਰੇ 'ਚ ਬੈਠੋ ਤੇ ਠੀਕ ਲੱਗਦਾ ਕਮਰੇ ਚੋਂ ਬਾਰ ਨਿਕਲੋ ਤੇ ਇੰਨਾ ਜਾਦਾ ਇਵੇਂ ਲੱਗਦ ਤਾਂ ਈ ਕੀ ਪਤਾ ਨੀ ਕਿੱਥੇ ਇੰਨੀ ਗਰਮੀ 'ਚ ਆ ਗਏ।
ਹਾਂ ਬਿਲਕੁਲ ਤੰਦੂਰ ਬਣਿਆ ਦਾ।
ਹਾਂ ਬਹੁਤ ਜਾਦ ਸਈ ਗੱਲ ਬਹੁਤ ਤੇ ਜਾਣਾ ਹੁੰਦਾ ਜ ਤੁ ਟਿਊਸ਼ਨ ਵਗੈਰਾ ਕਿੱਥੇ ਜਾਣਾ ਹੁੰਦਾ ਏ ਤੇ ਇਥੇ ਤਕ ਜਾਂਣੇ ਇੰਨੀ ਜਾਦਾ ਧੁੱਪ ਹੁੰਦੀ ਏ।
ਹਾਂ
ਮੈਂ ਤਾਂ ਹੁਣ ਸੋਚਿਆ ਸੀ ਕਿ ਕੱਪੜੇ ਮੰਗਵਾਂਗੀ। ਤੇ ਮੈਨੂੰ ਸਮਝ ਨੀ ਆ ਰਿਆ ਸੀ ਕਿ ਮੈਂ ਆਨਲਾਈਨ ਮੰਗਾਵਾਂ ਜਾਂ ਔਫਲਾਈਨ ਮੰਗਾਵਾਂ।
ਹੂੰ ਕਿਵੇਂ ਤੁਸੀਂ ਕੱਪੜੇ ਕਿੱਦਾਂ ਲੈਂਦੇ ਹੋ ਔਨਲਾਈਨ ਲੈਂਦੇ ਜਾਂ ਔਫਲਾਈਨ ਜਾ ਕੇ ਲੈਂਦੇ ਹੋ ਸ਼ੋਪ ਤੇ
ਮੈਂ ਉ ਲੈ ਲੈਂਣੀ ਮੈਂ ਪਰ ਜਾਦਾਤਰ ਤੇ ਮੈਂ ਔਫਲਾਈਨ ਲੈਂਣੀ ਆਂ। ਕਿਉਂਕਿ ਫਿਰ ਓ ਹੋ ਜਾਂਦਾ ਨਾ ਮਸ
ਤੇ ਔਫਲਾਈਨ
ਮੈਨੂੰ ਬੈਸਟ ਔਫਲਾਈਨ ਈ ਲੱਗਦਾ ਏ।
ਹਾਂ ਸਾਮਣੇ ਚੀਜ਼ ਦੇਖ ਲੈਂਨੇ ਆਂ ਅਸੀਂ, ਹੈਣਾ!
ਹੂੰ, ਕੱਪੜੇ ਦੀ ਕੁਆਲਿਟੀ ਪਤਾ ਚੱਲ ਜਾਂਦੀ ਏ ਔਰ ਫੇਰ ਓਥੇ ਬਾਰਗਨਿੰਗ ਵੀ ਹੋ ਸਕ ਦੀ ਔਨਲਾਈਨ ਤੇ ਕੋਈ ਬਾਰਗਨਿੰਗ ਨੀ ਹੋਏਗੀ ਨਾ।
ਹਾਂ ਓ ਵੀ ਹੈਗੀ ਏ ਨਾਲੇ ਮੈਂ ਲ ਪਿਛਲੇ ਲਾਸਟ ਵੀਕ ਇੱਕ ਓ ਅਪਣੇ ਟਰਾਓਜਰ ਮੰਗਵਾਇਆ ਮੈਂ ਓਦੇ ਤੇ ਡਿਸਕ੍ਰਿਪਸ਼ਨ ਤੇ ਉਨਾਂ ਦੇ ਬੜਾ ਅੱਛਾ ਲਿਖਿਆ ਦਾ ਵੇ ਟਰਾਓਜਰ ਕੋਟ ਕੋਟਨ ਐ, ਪਿਓਰ ਕੋਟਨ ਐ ਗਰਮੀ ਨੀ ਲੱਗੇਗੀ ਐਦੇ ਵਿੱਚ। ਤੇ ਸਾਈਜ਼ ਵੀ, ਮੈਂ ਪੂਰਾ ਸਾਈਜ਼ ਚੈੱਕ ਕਰਕੇ ਸਭ ਕੁਛ ਚੈੱਕ ਕਰਕੇ ਮੰਗਵਾਇਆ। ਤੂੰ ਲੇਕ ਕਿਨ ਓ ਜਿਸ ਟਾਈਮ ਆਇਆ, ਓ ਬਿਲਕੁਲ ਅਪੋਜਿਟ ਚੀਜ਼ ਨਿਕਲੀ। ਏਕ ਤਾਂ ਮੇਰਾ ਸਾਈਜ਼ ਨੀਂ ਔਰ ਕੱਪੜਾ ਵੀ ਕੋਟਨ ਨਈਂ। ਪੋਲੀਸਟਰ ਕਪੜਾ ਔਰ ਐਨੀ ਗਰਮੀ। ਬੇਕਾਰ ਕੱਪੜਾ, ਓ ਫੇਰ ਮੈਂ ਓਨੂੰ ਵਾਪਿਸ ਰਿਫੰਡ ਪਾਇਆ। ਮੈਂ ਕਾ ਬਈ ਰਿਟਰਨ ਦੀ, ਰਿਟਰਨ ਦੀ ਓਨੂੰ ਕੀਤਾ ਕੋਲ ਮੈਰੇ ਕੋ ਰਿਟਰਨ ਕਰਨੈ-ਰਿਟਰਨ ਕਰਨੈ, ਤੇ ਪੈਲਾਂ ਤੋਂ ਕਿਸੇ ਨੇ ਫੋਨ ਨੀ ਉਠਾਏ। ਕਿੰਨੇ ਮੈਂ ਫੋਨ ਕੀਤੇ, ਕਿਸੇ ਨੇ ਫੋਨ ਨੀ ਉਠਾਏ। ਉਸ ਤੋਂ ਬਾਦ ਮੈਂ ਫੋਨ ਕਰੇਯਾ ਇੱਕ ਨੇ ਫੋਨ ਉਠਾਇਆ ਓਨੇ-ਓਨੂੰ ਮੈਂ ਦੱਸਿਆ ਸਾਰਾ। ਬਈ ਮੇਰੇ ਨਾਲ ਐਂਜ ਐਂਜ ਹੋਇਆ, ਤੇ ਓ ਕੈਂਦੇ ਕੋਈ ਬਾਤ ਨੀਂ ਆਪਕਾ ਰਿਟਰਨ ਹੋ ਜਾਏਗਾਰ, ਆਪ ਇਸ ਨੰਬਰ ਸੇ ਦੁਬਾਰਾ ਫੋਨ ਕਰਲੋ।
ਅੱਛਾ।
ਮੈਂ ਕਾ ਠੀਕ ਐ ਬਈ, ਦੁਬਾਰਾ ਫੋਨ ਕੀਤਾ ਕਿਸੇ ਨੇ ਫੋਨ ਈ ਨੀ ਚਕਿਆ। ਸਭ ਦੇ ਥਾਨੂੰ ਪਤਾ, ਜਿੰਨਾ ਜਿੰਨਾ ਨੰਬਰ ਹੈਗੇ ਸੀ ਨਾ ਮੇਰੇ ਕੋਲ ਸਬਨੇ ਬੋ-ਬਲੋਕ ਕਰਤਾ ਮੇਰਾ ਨੰਬਰ।
ਹੰ! ਤੇ ਓ ਕੋਈ ਐਪ ਸੀ ਯਾ ਤੁਸੀਂ ਇਵੇਂ ਮੰਗਾਯਾ ਸੀ।
ਓ ਫੇਸਬੁੱਕ ਤੇ ਮੈਂ ਐਡ ਦੇਖੀ ਸੀ।
ਹਾਂ! ਤੇ ਓ ਫੇਰ ਓ ਫੇਕ ਹੀ ਹੁੰਦੇ ਆ ਓ ਤੇ ਸਭ।
ਫੇਕ ਕਯੋਂ? ਬਸ ਐਸ ਤਰ੍ਹਾਂ ਨਾ ਹੁਣ ਕਈ ਵਾਰ ਕਿਸੇ ਬੰਦੇ ਨੂੰ ਜਰੂਰਤ ਹੁੰਦੀ ਹੈ ਚੀਜ਼ ਦੀ ਬੰਦਾ ਕੈਂਦਾ ਚੱਲ ਯਾਰ ਸਸ ਸਤੀ ਚੀਜ਼ ਮਿਲ ਰਈ ਐ। ਔਫਲਾਈਨ ਕੀ ਮੈਂ ਹਜ਼ਾਰ ਬਾਰਾਂ ਸੌ ਰੁਪਏ ਖਰਚ ਕਰਨੇ ਨੇ, ਐਥੇ ਮੈਨੂੰ ਛੇ-ਸਤ ਸੌ ਰਪਏ ਚ ਮਿਲ ਰੀ ਐ।
ਹੂੰ।
ਤੇ ਬੰਦਾ ਲੈ ਲੈਂਦਾ ਏ। ਤੇ ਹੁਣ ਅਗਰ ਸਾਮਣੇ ਵਾਲਾ ਬੰਦਾ ਵੀ ਅਗਰ ਬਿਜਨਸ ਕਰਨਾ ਚਾਂਦਾ ਏ ਤੇ ਓਨੂੰ ਅਪਣੇ ਵਰਾਇਟੀ ਅੱਛੀ ਰਖਨੀ ਚਈਦੀ ਏ ਨਾ।
ਸਹੀ ਗੱਲ ਏ, ਹਾਂ। ਮਲਬ ਚੀਪ ਐਂਡ ਬੈਸਟ ਰੱਖੇ।
ਓਈਓ ਹੁਨ ਮੈਂ ਫੇਰ ਮੈਨੂੰ ਔਫਲਾਈਨ ਜਾਣਾ ਪਿਆ, ਔਫਲਾਈਨ ਜਾ ਕੇ ਮੈਂ ਪਿੰਡ ਖਰੀਦੀ ਮੈਂ ਔਫਲਾਈਨ ਦੁਕਾਨਦਾਰ ਨੂੰ ਵੀ ਆਪਣੀ ਐ ਸਿਚੁਏਸ਼ਨ ਦੱਸੀ, ਓ ਕੈਂਦਾ ਮੈਂ ਕੁਛ ਨੀ ਕਰ ਸਕਦਾ ਯਾਰ। ਫੇਰ ਵੀ ਓਨੇ ਕੀ ਕਿਆ, ਓਨੇ ਕਯਾ ਬਈ ਤੇਰਾ ਇੰਨਾ ਨੁਕਸਾਨ ਹੋ ਗਿਆ ਹੈ ਤੂੰ ਮੇਰੇ ਕੋਲੋਂ ਐਕਸ ਟ੍ਰਾ ਪੰਜਾਹ ਰਪਏ ਡਿਸਕਾਊਂਟ ਲੈ ਜਾ। ਓਨੇ ਦੇਖੋ ਕਿੰਨੀ ਵੱਡੀ ਗੱਲ ਕੀਤੀ।
ਹਾਂ। ਇਸ ਨਈਂ ਇਵੇਂ ਕੁਛ-ਕੁਛ ਹੁੰਦੈ। ਹਾਂ ਕੋਈ ਕੋਈ ਹੁੰਦੈ, ਕੋਈ-ਕੋਈ ਨਹੀਂ ਹੁੰਦੇ। ਹੁਣ ਅਸੀਂ ਜ-ਤਾਈ ਤੇ ਕੈਂਦੇ ਅਗਰ ਤੁਸੀਂ ਓਨਲਾਈਨ ਚੀਜ਼ਾਂ ਮੰਗਾ ਰੇ ਓ ਤੇ ਕੋਈ ਟਰਸਟਿਡ ਵੈਬਸਾਈਟ ਤੋਂ ਈ ਮੰਗਾਓ। ਕੋਈ ਟ੍ਰਸਟਿਡ ਜੋ ਐਪ ਏ, ਜੋ ਚਲਦੀਆਂ ਏਂ ਓਨਾਂ ਤੋਂ ਮੰਗਾ ਔਰ ਤਾਂ ਵੀ ਕੱਪੜੇ ਦਾ ਕੁਛ ਨਹੀਂ ਪਤਾ, ਕਿਦੀ ਕੁਆਲਿਟੀ ਕੁਛ ਲਿਖੀ ਹੁੰਦੀ ਹੈ, ਕੁਛ ਆ ਜਾਂਦੀ ਹੈ।
ਹਾਂ ਸੱਚ ਹੈਗਾ, ਉਹ ਵੀ ਸੱਚ ਹੈਗਾ, ਬੜਾ ਦੇਖ ਕੇ ਕਰਨਾ ਪੈਂਦਾ, ਓਨਲਾਈਨ ਵੀ ਨਾ।
ਹਾਂਜੀ, ਹੁਣੇ ਮੈਂ ਥੋੜੇ ਦਿਨ ਪਹਿਲੇ, ਅਸੈਸਰੀ ਮੰਗਾਈ ਸੀ ਓਨਲਾਈਨ ਤੇ ਉਹ ਸਮਾਨ ਤੇ ਸੇਮ ਆਇਆ, ਪਰ ਉਹ ਟੁੱਟੀ ਹੋਈ ਆਈ, ਔਰ ਜਦੋਂ ਮੈਂ ਰਿਟਰਨ ਪਾਇਆ ਤੇ ਮੇਰਾ ਰਿਟਰਨ ਹੋ ਗਿਆ, ਪਰ ਹਜੇ ਤੱਕ ਕੋਈ ਲੈਣ ਹੀ ਨਹੀਂ ਆਇਆ।
ਅੱਛਾ, ਤੁਹਾਡਾ ਪਾਰਸਲ ਤੁਹਾਡੇ ਕੋਲ ਹੀ ਪਿਆ, ਜੇ ਰਿਟਰਨ ਵਾਲਾ?
ਹਾਂ, ਔਰ ਚਲੇ ਗਈ ਹ ਉਹਨਾਂ ਕੋਲ ਐਪਲੀਕੇਸ਼ਨ, ਪਰ ਕੋਈ ਹਜੇ ਤੱਕ ਲੈਣ ਹੀ ਨਹੀਂ ਆਇ, ਇੰਨਾ ਟਾਈਮ ਹੋ ਗਿਆ ਹੈ।
ਹਾਂ, ਤੁਸੀਂ ਦੁਬਾਰਾ ਕਰੋ ਮੇਲ ਉਹਨੂੰ
ਕੀਤਾ ਮੇਲ ਕੀਤਾ, ਕਾਲ ਵੀ ਕੀਤੀ ਹੈ, ਪਰ ਉਹ ਚੁੱਕਦੇ ਨਹੀਂ ਪਏ।
ਹਾਂ।
ਉਹ ਜੋ ਆ ਨੀ ਆਉਂਦੀ ਐਡਸ ਆਂਦੀਆਂ ਫੋਨ ਤੇ, ਕਿ ਇਹਦੇ ਚ' ਇਵੇਂ ਮਿਲ ਰਿਹਾ ਬਸ ਪੇਜ ਜਾ ਸੀ, ਉੱਥੋਂ ਦੀ ਮੈਂ ਮੰਗਵਾਏ ਸੀ। ਮੈਨੂੰ ਤੇ ਬਹੁਤ ਟਰੱਸਟਡ ਪੇਜ ਲੱਗ ਰਿਹਾ ਸੀ, ਵੇਖ ਕੇ।
ਇਸ ਤਰ੍ਹਾਂ ਹੁੰਦਾ ਹੈ, ਮੈਂ ਹਾਂ, ਹਾਂਜੀ ਹਾਂਜੀ, ਆਰੀ ਵਾਜ?
ਹਾਂਜੀ, ਮੈਂ ਤੇ ਔਫਲਾਈਨ ਤਾਂ ਹੀ ਮੈਂ ਜ਼ਿਆਦਾਤਰ ਔਫਲਾਈਨ, ਚੀਜ਼ਾਂ ਲੈ ਕੇ ਆਉਂਦੀ ਹਾਂ। ਕਿਉਂਕਿ ਕੱਪੜਾ ਵੀ ਪਤਾ ਚੱਲ ਜਾਂਦਾ। ਔਰ ਉੱਪਰੋਂ ਫਿਰ ਥੋੜਾ ਅਸੀਂ, ਬਾਹਰ ਵੀ ਚਲੇ ਜਾਂਦੇ ਹਾਂ ਇਵੇਂ ਘੁੰਮਣ।
ਆਹ, ਉਹ ਵੀ ਹੈ। ਮੈਂ ਵੀ ਨਾ ਥੋੜ੍ਹੇ ਟਾਈਮ ਪਹਿਲੇ, ਇੱਕ ਉਹ ਹੁੰਦੇ ਨਾ, ਉਹ ਜਿਹੜੇ ਹੈਂਡ ਫਰੀ ਹੁੰਦੇ ਆ ਬਲੂਟੂਥ
ਹਾਂਜੀ, ਹਾਂਜੀ।
ਮੈਂ ਉਹ ਮੰਗਵਾਇਆ ਸੀ। ਉਹ ਵੀ, ਮੇਰੇ ਨਾਲ ਇਾਂਝ ਹੀ ਹੋਇਆ। ਉਹ ਨਾ ਇੱਕ, ਇੱਕ ਉਹਦੀ ਇੱਕ ਤਾਂ ਹੈਂਡ ਫਰੀ, ਬਿਲਕੁਲ ਸਹੀ ਚੱਲ ਰਿਹਾ। ਜਿਹੜਾ ਦੂਸਰਾ ਰਾਈਟ ਸਾਈਡ ਵਾਲਾ ਹੈਗਾ ਸੀ। ਉਹ-ਉਹ ਦਿੱਕਰ ਕਰ ਰਹੇ ਸੀ। ਕਦੀ ਉਹ ਆਪਣੇ ਆਪ, ਸਵੀਚ ਔਫ ਹੋ ਜਾਂਦੇ। ਕਦੀ ਆਪਣੇ ਆਪ ਔਨ ਹੋ ਜਾਂਦਾ ਸੀ। ਤੇ ਉਹ ਮੈਂ ਕੰਪਨੀ ਨੂੰ ਕੰਪਲੇਂਟ ਪਾਈ ਤੇ ਉਹਨਾਂ ਨੇ ਉਹਨਾਂ ਨੇ ਵੀ ਸੇਮ ਕਿਹਾ, ਵੀ ਹਾਂ ਹੋ ਜਾਏਗਾ, ਹੋ ਜਾਏਗਾ, ਹੋ ਜਾਏਗਾ। ਉਹ ਕਰਦੇ-ਕਰਦੇ-ਕਰਦੇ-ਕਰਦੇ, ਉਹਨਾਂ ਨੇ ਇੱਕ ਹਫ਼ਤਾ ਖਤਮ ਕਰਤਾ।
ਹਮ।
ਲੇਕਿਨਂ ਐਂਡ ਹਫਤੇ ਬਾਅਦ ਉਹਨਾਂ ਦਾ ਖੁਦ ਦਾ ਫੋਨ ਆ ਗਿਆ, ਭਆ ਆਪ ਰਿਟਰਨ 'ਕ ਵੋ ਥਾ ਰਿਟਰਨ ਕਰਾਓ, ਯ ਨੰਬਰ ਪੇ ਆਪਕ ਸਭ ਕੁਛ ਡਿਟੇਲ ਸੈਂਡ ਕਰਦੋ ਆਪ, ਮੈਂ ਸਾਰਾ ਬਿਲ ਜੋ ਇਨਵੋਇਸ ਮਿਲਿਆ ਸੀ ਨਾ ਮੈਨੂੰ, ਮੈਂ ਇਨਵੋਇਸ ਸੈਂਡ ਕਰਤਾ। ਤੇ ਉਹਨਾਂ ਦਾ, ਬੰਦਾ ਲੈਣ ਆ ਗਿਆ।
ਅੱਛਾ।
ਮੈਨੂੰ ਮਤਲਬ ਪੈਸੇ ਨੀ ਮਿਲਲੇ ਹਜੇ ਤੱਕ, ਨਾ ਮੈਨੂੰ ਉਸ ਆਈਟਮ ਦੇ ਬਦਲੇ, ਕੁਛ ਆਈਟਮ ਮਿਲੀ ਹੈ।
ਆਈਟਮ ਮਿਲਲੀ ਹਾਂ, ਤੇ ਰਿਟਰਨ ਪਾ ਦਿੰਦੇ। ਇਹ ਨਹੀਂ ਹੋ ਸਕਦਾ, ਕਿ ਅਸੀਂ ਜੋ ਸਮਾਨ ਨਹੀਂ ਲਿੱਤਾ, ਹੁਣ ਉਹਨੂੰ ਅਸੀਂ ਵਾਪਿਸ ਕਰਕੇ, ਸਾਡੇ ਕੋਲ ਕੈਸ਼ ਵਾਪਸ ਵਾਪਿਸ ਆ ਜਾਏ ਸਾਡਾ।
ਨਹੀਂ ਉਹ ਉਹ ਵੀ, ਇਸ ਤਰ੍ਹਾਂ ਨਹੀਂ ਹੋਇਆ। ਉਹਨਾਂ ਨੇ ਜੇ ਕੀਤਾ ਲੈ ਗਏ ਸਮਾਨ ਆਪਣਾ, ਚਲੋ ਜੀ ਆਪ ਰਿਟਰਨ ਹੋ ਜਾਏਗਾ। ਆਪ ਕੋਂ, ਚੌਬੀਸ ਘੰਟੇ ਮੇ ਅਪਡੇਟ ਮਿਲ ਜਾਏਗਾ।
ਹਾਂਜੀ।
ਚਲੋ ਠੀਕ ਹੈ, ਮੈਂ ਕਿਹਾ ਚੱਲ ਠੀਕ ਹੈ। ਉਹ ਹੈ ਵੀ ਪੱਚੀ ਸੌ ਦਾ ਸੀ, ਹੈਡਫੋਨ ਬਲਟੂਥ। ਤੇ, ਹਾਂ ਮੈਂ ਪਰੇਸ਼ਾਨ ਹੋ ਗਿਆ। ਮੈਂ ਕਿਹਾ ਯਾਰ, ਐ ਤੇ ਪੈਸੇ ਵੀ ਮੇਰੇ ਚਲੇ ਗਏ, ਮੇਰੇ ਹੱਥ 'ਚ ਚੀਜ਼ ਵੀ ਨੀ ਆਈ ਹੈ, ਮੇਰੇ ਨਾਲ ਹੋ ਕੀ ਗਿਆ। ਤੇ ਉਹ ਫੇਰ ਮੈਂ ਉਹਨਾਂ ਨੂੰ ਕੋਲ ਕਰਾਂ, ਕਸਟਮਰ ਕੇਅਰ ਵਾਲੇ ਮੇਲ ਕਰਨ ਬਾਈ ਆਪ ਪ੍ਰੋਸੈਸਿੰਗ ਨੀ ਹੈ, ਪ੍ਰੋਸੈਸਿੰਗ, ਪੰਦਰਾਂ ਦਿਨ ਇਹਨਾਂ ਨੇ ਪ੍ਰੋਸੈਸਿੰਗ ਤੇ ਲਗਿਆ।
ਅੱਛਾ।
ਪੰਦਰਾਂ ਦਿ ਪਰ ਪ੍ਰੋਸੈਸਿੰਗ, ਪ੍ਰੋਸਸਿੰਗ ਮੇਂ, ਪੰਦਰਾਂ ਦਿਨ ਹੋ, ਇੱਕ ਹਫ਼ਤਾ ਹੋ ਮਤਲਬ ਟੋਟਲ ਅਸੀਂ ਕਹਿ ਕੇ, ਇੱਕ ਮਹੀਨਾ ਸੋਚ ਸਕਦੇ ਹਾਂ। ਇੱਕ ਮਹੀਨਾ ਉਹ ਨੇ ਬੇਵਜ਼ਾਰੀ ਟੈਨਸ਼ਨ ਦੇ ਕੇ ਰੱਖੀ। ਲੇਕਿਨ ਇੱਕ ਮਹੀਨੇ ਬਾਅਦ ਉਹਨਾਂ ਨੇ ਮੈਨੂੰ ਹੈਂਡ ਫਰੀ ਦੇ ਤੇ, ਬਿਲਕੁਲ ਸਹੀ, ਓਕੇ ਨਵੇਂ, ਬ੍ਰੈਂਡ ਨਿਊ।
ਅੱਛਾ, ਏ ਅੱਛਾ ਚਲੋ ਵਾਪਿਸ ਆ ਗਏ, ਕੋਈ ਕੰਪਨੀ ਤੋਂ ਮੰਗਵਾਏ ਸੀ?
ਹਾਂਜੀ, ਹਾਂਜੀ।
ਤਾਂ ਹੀ ਵਾਪਿਸ ਆ ਗਏ। ਅਗਰ ਕੋਈ ਅਸੀਂ ਇਵੇਂ ਹੀ ਮੰਗਵਾਉਂਦੇ ਹਾਂ, ਤੇ ਨਹੀਂ ਆਉਂਦੇ ਸਹੀ।
ਹਾਂ ਬਸ ਉਹ ਨਾ ਕੁਛ ਵੋ ਮੈਨਫੈਕਚਰਗ, ਫੋਲਟ ਵਿੱਚ ਨਾ ਦਾ ਜਿਹੜਾ, ਲੋਡ ਤਿਆਰ ਹੋਇਆ ਸੀ ਨਾ
ਹਾਂ।
ਮੈਨੂਫੈਕਚਰਿੰਗ ਫੋਲਟ, ਜਿਹੜਾ ਲੋਡ ਤਿਆਰ ਹੋਇਆ ਸੀ। ਉਹਦੇ ਵਿੱਚ ਹੀ, ਉਹਨਾਂ ਦਾ ਫਾਲਟ ਪੈ ਗਿਆ ਸੀ। ਜਿੰਨੇ-ਜਿੰਨੇ ਬੰਦਿਆਂ ਨੇ, ਉਹ ਆਈਟਮ ਮੰਗਵਾਏ ਸੀ ਨਾ ਉਹ ਸਭ ਤੇ ਹੀ, ਕੰਪਲੇਨਾਂ ਜਾ ਰਹੀਆਂ ਸੀ। ਇਸ ਕਰਕੇ, ਉਹਨਾਂ ਦੀ ਸਾਈਡ ਹੈਂਗ ਹੋ ਗਈ ਸੀ। ਬੈਂ ਕਹਿੰਦਾ ਕੰਪਲੇਨਾਂ ਇਹ ਸਾਰਾ, ਅਸੀਂ ਲੋਡ ਹੈ ਉਹਨਾ ਲੋਡ ਸਾਰਾ, ਕਹਿੰਦਾ ਅਸੀਂ ਮਾਰਕੀਟ ਉਠਾਇਆ ਹੈ।
ਹਾਂਜੀ।
ਇਸ ਕਰਕੇ, ਏਸ ਚੀਜ਼ ਨੂੰ ਜ਼ਿਆਦਾ ਟਾਈਮ ਲੱਗ ਗਿਆ।
ਹਾਂ। ਚਲੋ ਠੀਕ ਹੈ, ਉਹ ਤੇ ਟਰਸਟਡ ਸੀ, ਵਧੀਆ ਸੀ ਤੇ ਵਾਪਿਸ ਮਿਲ ਗਈ। ਹੂ- ਐਵੇਂ ਹੀ ਕਸਟਮਰ ਵਧਿਆ, ਹੁਣ ਅਗਰ ਤੁਹਾਡਾ ਥੋੜੇ ਟਾਈਮ ਬਾਅਦ, ਇੱਕ ਦੋ ਸਾਲਾਂ ਬਾਅਦ ਤੁਸੀਂ ਨਵਾਂ ਖਰੀਦਣਾ ਹੋਏਗਾ, ਤੇ ਤੁਹਾਨੂੰ ਪਤਾ ਹੈ, ਕਿ ਉਹਨਾਂ ਨੇ ਮਨ ਦਿੱਤਾ ਉਹ ਸਹੀ ਏ। ਤੇ ਤੁਸੀਂ, ਉਹਨਾ ਕੋਲੀ ਮੰਗਾਓ। ਤੇ ਐਵੇਂ ਈ, ਕਸਟਮਰ ਬਣਦੇ ਆ ਨਾ ਫਿਰ।
ਸਹੀ ਗੱਲ ਹੈਂ ਜੀ, ਮਾਰਕੀਟ ਦਾ ਅਸੂਲ ਏਹੀ ਹੁੰਦਾ ਹੈ। ਕਸਟਮਰ ਜੋੜਨ ਦਾ ਮਤਲਬ, ਇੰਝ ਹੁੰਦਾ ਹੈ। ਇਹ ਥੋੜ੍ਹਾ ਹੁੰਦਾ, ਤੁਸੀਂ ਇੱਕ ਵਾਰ ਗ਼ਲਤ ਚੀਜ਼ ਭੇਜ ਤੀ ਤੇ ਦੁਬਾਰਾ ਕਸਟਮਰ ਲਏਗਾ ਥੋੜਾ, ਆਏਗਾ ਥੋੜਾ।
ਸਹੀ ਗੱਲ। ਨਹੀਂ ਪੈਂਦਾ ਦਬਾਰ, ਤਾਂ ਹੀ ਮੈਂ, ਹਾਂਜੀ।
ਹੁਣ ਜਿਹੜੇ, ਓਫਲਾਈਨ ਬਠੇ ਆ। ਉਹ ਤਾਂ ਹੀ ਤਾਂ ਥੋੜਾ ਜਹਾ ਐਡਜਸਟ ਕਰਕੇ, ਥੋੜ੍ਹੀ ਜਿਹੀ ਬਾਰਗਨ ਕਰ, ਬੰਦੇ ਨੂੰ ਖੁਸ਼ ਦਿੰਦੇ ਨੇ।
ਖੁਸ਼ ਕਰ, ਹਾਂ ਤਾਂਕ ਕਸਟਮਰ ਆਏ।
ਇੱਕ ਕਸਟਮਰ ਗਿਆ ਏ, ਚਾਰ ਨੂੰ ਹੋਰ ਲੈ ਕੇ ਆਏਗਾ।
ਹਾਂ, ਇਹ ਤੇ ਹੈ। ਮੈਂ ਤਾਂ ਹੀ ਜ਼ਿਆਦਾ ਤਰ ਔਫਲਾਈਨ ਕਰਦੀ ਹਾਂ, ਤਾਂ ਕਿ ਕੱਪੜਾ ਅੱਛਾ ਮਿਲ ਜਾਂਦਾ ਹੈ, ਜਾਣਾ ਵੀ ਹੋ ਜਾਂਦਾ ਹੈ, ਥੋੜ੍ਹੀ ਆਊਟਿੰਗ ਵੀ ਹੋ ਜਾਂਦੀ ਹੈ, ਫਿਰ ਉਹਦੇ ਨਾਲ।
ਹਾਂ ਥੋੜਾ ਜਿਹਾ ਬਜ਼ਾਰੋਂ ਕੁੱਝ, ਬੰਦਾ ਕੁਛ ਬਾਹਰ ਤਾਂ ਖਾ ਕੇ ਵੀ ਜਾਂਦਾ ਨਾ।
ਹਾਂ ਬਾਹਰ ਦਾ ਖਾ ਕੇ, ਥੋੜਾ ਇਨਵਾਇਰਮੈਂਟ ਵੀ ਚੇਂਜ ਹੋ ਜਾਂਦਾ ਹੈ, ਹਾਂ। ਔਨਲਾਈਨ ਵੀ ਮੰਗਵਾਉਂਦੇ ਆ, ਔਫਲਾਈਨ ਵੀ ਮੰਗਉਂਦੇ ਆ। ਮਤਲਬ ਦੋਨੋ ਹੀ ਠੀਕ ਹੈ ਉਹਦੀ ਅਗਰ ਔਫਲਾਈਨ ਦਾ ਐ ਏ, ਔਨਲਾਈਨ-ਔਫਲਾਈਨ ਦਾ ਕਿ ਸਾਨ ਝੋ ਕੋਈ ਚੀਜ਼ ਪਸੰਦ ਨਹੀਂ ਆਈ, ਤਾਂ ਅਸੀਂ ਜਾ ਕੇ ਵਾਪਿਸ ਕਰਾ ਸਕਦੇ ਹਾਂ। ਪਰ ਔਨਲਾਈਨ ਸਾਨੂੰ ਨਹੀਂ ਪਤਾ, ਕਿ ਵਾਪ- ਪਿਸ ਹੋਏਗਾ ਯਾ ਨਈ ਹੋਏਗਾ, ਪੈਸੇ ਆਏਗੇ ਨਈ ਆਏਗੇ ਬਸ, ਇਸ ਮੇ ਹੀ ਚੀਮਜ਼ ਹੈ।
ਓਨਲਾਈਨ ਹੋ, ਥੋੜਾ ਜਾ ਡਾਰ ਤੇ ਰਾਗਦਾ ਈ ਦਿਮਾਗ ਜੋ ਮਰਜ਼ੀ ਕਰੇ ਬੰਦਾ ਜਿੰਨਾ ਮਰਜ਼ੀ ਅਲਰਟ ਰੇ, ਥੋੜ੍ਹਾ ਜੇਹਾ ਡਾਰ ਤੇ ਰੈਦਾ ਈ ੲੈ।
ਤੇ ਹੈ, ਜੋ ਲੋਕ ਪੈਲੀ-ਪੈਲੀ ਵਾਰ ਮੰਗਵਾਦੇ ਓਨਾਂ ਨੂੰ ਤੇ ਫੇਰ
ਹੈਲੋ ਅ, ਹਾਜੀ, ਚਲੋ ਥੈਂਕ ਯੂ ਬੜਾ ਚੰਗਾ ਲੱਗਯਾ ਤੁਹਾਡੇ ਨਾਲ ਗੱਲ ਕਾਰਕੇ।
ਹਾਂਜੀ-ਹਾਂਜੀ ਚਲੋ ਠੀਕ ੲੈ ਜੀ ਸਸ਼੍ਰੀ
ਜੀ-ਜੀ ਸਸ਼੍ਰੀ ਕਾਲ।